ਹੈਲੋ। ਸਸ ਸ੍ਰੀ ਕਾਲ ਜੀ ਹੋਰ ਕੀ ਹਾਲ ਐ?
ਮੈਂ ਠੀਕ ਹਾਂ, ਤੁਸੀਂ ਸੁਣਾਓ ਆਪਣੀ?
ਬਸ ਜੀ। ਕੁੱਝ ਨੀ ਬਸ ਮੈਂ ਆਪਣੀ ਭੈਣ ਘਰ ਗਈ ਹੋਈ ਸੀਗੀ ਤੇ ਬਸ ਸੋ ਹੁਣ ਅਸੀਂ ਆਏ ਹੈਗੇ ਆ ਘਰ।
ਠੀਕ ਐ, ਅੱਛਾ ਅੱਛਾ।
ਹਾਂਜੀ, ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਐ?
ਹੂੰ ਬਸ ਸਭ ਠੀਕ ਨੇ, ਬਸ ਮੈਂ ਕਿਹਾ ਚਲ ਬੈਠ ਬੈਠੀ ਹੋਈ ਆ, ਫੋਨ ਕਰਾ ਸ਼ਾਮ ਦਾ ਟੈਮ ਐ ਹਾਂ।
ਫੋਨ ਕਰ ਲਿੱਤਾ।
ਹਾਂ ਮੱਥੇ ਤੇ ਬਾਰਿਸ਼ ਲੱਗੀ ਹੋਈ ਏ। ਹਲਕੀ ਹੁਲਕੀ ਆਂਦੀ ਪਈ ਕਣੀਆਂ ਆਂਦੀਆਂ ਪਈਆਂ ਨੇ, ਹਾਂ।
ਗਰਮੀ ਐ ਬੁਰਾ ਹਾਲ।
ਅੱਛਾ, ਕਿਣਮਿਣ ਲੱਗੀ ਹਲਕੀ ਹਲਕੀ। ਆ ਰਹੀ ਐ ਫੇਰ ਬੰਦ ਹੋ ਜਾਂਦੀ ਏ।
ਅੱਛਾ ਬਹੁਤ ਵਧੀਆ ਫਿਰ ਤਾਂ।
ਓ ਤੇ ਹੈ ਇਸ ਏ, ਹੋਰ?
ਹੋਰ ਬਸ, ਹਾਂਜੀ ਹਾਂਜੀ ਸਭ ਪਰਿਵਾਰ ਠੀਕ ਐ ਜੀ ਬਿਲਕੁਲ। ਬਿਲਕੁਲ ਠੀਕ ਐ, ਹੋਰ ਤੁਸੀਂ ਦੱਸੋ?
ਬਸ ਠੀਕ ਮੈਂ। ਆ ਬਸ ਬੱਚੇ ਆਏ ਹੋਏ ਸੀ ਘਰ ਤੇ ਮੈਂ ਕਿਆ ਬੜਾ ਬਸਟ ਟਾਇਮ ਹੀ ਨਹੀਂ ਸੀ ਲੱਗਦਾ ਪਿਆ।
ਹਾਂ ਬਸ ਬੱਚਿਆਂ ਦੇ ਵਿੱਚ ਕਿੱਥੇ ਟੈਮ ਲੱਗਦਾ, ਜਦੋਂ ਬੱਚੇ ਆਏ ਹੋਣ ਘਰ ਤਾਂ।
ਹਾਂ ਉਹ ਤੇ ਹੈ ਹੀ ਐ। ਬਸ ਹੁਣ ਵੇਹਲ ਲੱਗਿਆ ਹੁਣ ਬਸ ਹੁਣ ਬੱਚਿਆਂ ਦੇ ਸਕੂਲ ਖੁੱਲ ਜਾਣੇ ਨੇ।
ਹਾਂਜੀ ਏ ਤਾਂ ਹੈਗਾ। ਹਾਂ ਸਕੂਲ ਖੁੱਲਣਗੇ ਤਾਂ ਹੀ ਥੋੜੀ ਮਾਵਾਂ ਨੂੰ ਸ਼ਾਂਤੀ ਹੋਏਗੀ, ਨਹੀਂ ਤਾਂ ਬੱਚਿਆਂ ਨੇ ਅੱਤ ਮਚਾਾਈ ਹੋਈ ਏ ਘਰੇ।
ਹਾਂ ਉਹ ਤੇ ਹੈ ਹੀ ਐ।
ਹਾਂਜੀ।
ਹੂੰ।
ਹੋਰ ਦਸੋ ਤੁਸੀਂ?
ਬ ਹੁੰਦਾ ਸਬ ਠੀਕ। ਵਧੀਆ, ਬਸ ਉਹ ਮੈਂ ਨਾ ਅ- ਉਹ ਬਣਾਉਣੇ ਸੀ ਬੈਂਗਨ।
ਅੱਛਾ ਜੀ, ਬੈਂਗਣ ਦੇ ਤੁਸੀਂ ਇਕ- ਕਿਤਰਾਂ ਬਣਾਉਂਦੇ ਹੋ ਬੈਂਗਣ ਦਾ ਪਰਥਾ ਬਣਾਉਂਦੇ ਹੋ ਬੈਂਗਣ ਕੱਟ ਕੇ ਬਣਾਉਂਦੇ ਹੋ? ਕਿ ਬੈਂਗਣ ਚ ਮਸਾਲੇ ਪਾ ਕੇ ਬਣਾਦੇ ਤੁਸੀਂ ਕਿੱਦਾਂ ਦੇ ਕਦੀ ਬਣਾਏ ਨੇ ਕਦੀ?
ਬੈਂਗਣ ਮੈਂ ਬਸ ਉਹੀ ਆਲੂ ਬੈਂਗਣ ਬਣਾਉਦੇ ਹਾਂ ਜਾਂ ਪੜਥਾ ਵਾਲਾ ਬਣਾਉਦੇ ਹਾਂ। ਤੇ ਮੈਂ ਨਾ ਰੈਸਪੀ ਦੇਖਦੀ ਪਈ ਸੀ, ਓ ਉਹਂਦੇ। ਤੇ ਉਹਦੇ ਵਿੱਚ ਤੇ ਨਾ ਉਹ, ਏਹ ਭਰ ਕੇ ਦਿਖਾਂਦੇ ਪਏ ਸੀ, ਤੇ- ਮੈਂ ਵੀ ਮੈਂ ਕਿਹਾ ਚੱਲ ਇਹਨੂੰ ਬਣਾ ਕੇ ਵੇਖ- ਵੇਖਾਂ ਟਰਾਈ ਕਰਕੇ ਵੇਖਾਂ, ਤੇ- ਹਾਂ ਤੇ ਉਹ ਜੇੜੀ ਛੋਟੇ ਜਿਹੜੇ ਛੋਟੇ ਵਾਲੇ ਬੈਂਗਨ ਨੀ ਹੁੰਦੇ।
ਹਾਂਜੀ।
ਉਹ ਉਹਦੇ ਬਣਾਉਦੇ ਨੇ।
ਅੱਛਾ ਜੀ, ਨਹੀਂ ਪਤਾ ਕੀ ਏ ਅਸੀਂ ਤਾਂ ਕਿੱਦਾਂ ਬ- ਬਣਾਦੇ ਹਾਂ ਅਸੀਂ ਤਾਂ ਜਿਵੇਂ ਛੋਟੀਆਂ ਬੈਂਗਰੀਆਂ ਆਗਰ ਲਿੱਤੀਆਂ ਨਾ, ਉਹਦੇ ਵਿੱਚ ਨਾ ਅਸੀਂ। ਧੋ ਕੇ ਚੀਰੇ ਮਾਰ ਕੇ ਚਾਰ, ਫੇਰ ਉਹਦੇ ਵਿੱਚ ਨਾ ਨਮਕ- ਹਲਦੀ, ਮਿਰਚ, ਮਸਾਲੇ ਸਭ ਇਕੱਠੇ ਕਰਕੇ ਨਾ ਉਹਨੂੰ ਮਿਕਸ ਕਰਕੇ ਫੇਰ ਮਸਾਲੇ ਇੱਕ - ਇੱਕ ਬੈਂਗਣੀ ਦੇ ਵਿੱਚ ਭਰ ਦਿੰਨੇ ਐਂ।
ਅੱਛਾ।
ਫੇਰ ਉਹਨੂੰ ਤਲ - ਤਲ ਦਿੰਦੇ ਹਾਂ ਅਸੀਂ ਇੱਕ ਵਾਰੀ ਏਦਾਂ ਇੱਕ ਵਾਰੀ- ਏ ਬਣਾ ਲੈਂਦੇ ਹਾਂ, ਕਈ ਵਾਰੀ ਬੈਂਗਾਣ ਆਲੂ ਬਣਾਉਦੇ ਹਾਂ।
ਹੂੰ - ਹੂੰ ਔਰ ਏਦਾਂ ਖੂਬ ਸਾਰਾ ਪਿਆਜ ਪੈਂਦਾ ਹੈ ਟਮਾਟਰ, ਟਰ ਪੈਂਦੇ ਨੇ, ਹਾਂ ਤੇ ਵੀ।
ਕਰਾਰੇ ਨੇ।
ਹਾਂ ਨਹੀਂ ਜਿਹੜੀ ਮੈਂ ਵੇਖੀ ਨਾ ਉਦੇ ਚ ਖੂਬ ਸਾਰੇ ਪਿਆਜ, ਟਮਾਟਰ, ਦਾ ਵੀ ਓ ਬਣਾ ਕੇ। ਤੇ ਜਿਹੜੇ ਬੈਂਗਣ ਨੇ ਉਹਦੇ ਵਿੱਚ ਨੂਣ, ਮਿਰਚ ਤੇ ਹਲਦੀ ਦਾ
ਅੱ
ਦੇ ਧਨੀਏ ਪਾਊਡਰ ਦਾ ਉਹ ਮਸਾਲਾ ਭਰਦੇ ਨੇ।
ਹਾਂਜੀ - ਹਾਂਜੀ ਉਹ ਵੀ ਭਰਦੇ ਨੇ ਫੇਰ, ਫੇਰ ਉਸ ਤੋਂ ਬਾਅਦ ਥੋੜਾ ਆਪਣਾ ਪਿਆਜ ਮਸਾਲਾ, ਸਾਰਾ ਪਾਲੋ।
ਹਾਂਜੀ - ਹਾਂਜੀ।
ਸਵਾਦ ਬਣਦਾ।
ਆਹ। ਬਸ ਇਹਨਾਂ ਨੂੰ ਬੜੇ ਪਸੰਦ ਹੈਗੇ ਨੇ ਨਾ ਸਰਦਾਰ ਜੀ ਨੂੰ। ਹਾਂ - ਹਾਂ ਉਹ ਤਵੇ ਤੇ ਬੰਦੇ ਨੇ, ਤਵੇ- ਹਾਂ ਅਸੀਂ ਤਾਂ ਉਂਝ ਵੀ ਬੇਸਣ ਨਾਲ ਡੀਪ ਫਰਾਈ ਵੀ ਬਣ ਜਾਂਦੇ ਨੇ, ਤੇ ਉਹ ਸਤ- ਤਵੇ ਤੇ ਵੀ ਹਲਕਾ - ਹਲਕਾ ਵੇਸਣ ਲਗਾ ਲੋ ਤੇ ਤੂੜ ਲੋ, ਤੇ ਬਸ ਤਵੇ ਤੇ ਥੋੜਾ ਜੇ ਤੇਲ। ਪਾ ਲੋ ਤੇ ਬਸ ਹਾਂ ਸੇਕ ਲਓ ਉਹ ਵੀ ਬੜੇ ਸਵਾਦ ਲੱਗਦੇ ਨੇ।
ਹਾਂਜੀ - ਹਾਂਜੀ ਉਹਹੀ ਬੜੇ ਸਵਾਦ ਬਣਦੇ ਨੇ।
ਹੂੰ
ਕਦੀ ਬਣਾਏ ਤੁਸੀ ਬੈਂਗਣ ਦੇ ਪਕੌੜੇ ਕੀ ਸਿਰਫ ਦੇਖੇ ਹੀ ਨੇ ਅਜੇ?
ਨਈਂ-ਨਈਂ ਓਤੇ ਬਨਾਂਨੇ ਆਂ ਅਸੀ ਬੈਂਗਣ ਦੇ ਪਕੌੜੇ ਤੇ ਬਨਾਨੇ ਆਂ, ਵੇਸਨ ਵਾਲੇ ਵੀ ਬਨਾਏ ਨੇ। ਕੜਾਈ ਵਿੱਚ ਤੱਲ ਕੇ ਵੀ ਜਿਵੇ ਪਕੌੜੇ ਵੀ ਬਨਾਨੇ ਆਂ ਨਾ ਅਸੀ ਆਲੂ-ਪਿਆਜ ਆਲੇ। ਤੇ ਓਦਾਂ ਵੀ ਬਨਾਏ ਨੇ।
ਠੀਕੈ ਤੇ ਬੈਂਗਣ ਦਾ ਪੜਥਾ ਬਨਾਂਦੇ ਓ ਕਿਦਾਂ ਬਨਾਂਦੇਓ ਤੁਸੀ ਬੈਂਗਣ ਦਾ ਪੜਥਾ?
ਬੈਂਗਣ ਦੇ ਪੈਲੇ ਤੇ ਨਾ ਅਸੀ ਭੁੰਨ ਲੈਂਦੇ ਸੀ ਗੈਸ ਤੇ ਤੇ ਹੁਨ ਤੇ ਅਸੀ ਨਾ ਬਸ ਉਬਾਲ ਲਈ ਦੇਨੇ ਥੋੜ੍ਹਾ ਜੇਆ ਪਾਨੀ ਪਾ ਕੇ। ਤੇ ਫੇਰ ਪਤਾ ਲੱਗ ਜਾਂਦੈ ਵੀ ਕੀੜਾ ਕੁਛ ਹੈ ਕਿ ਨੀਂ। ਕੱਟ ਕੇ ਨਾ ਹਾਂ, ਕੱਟ ਕੇ ਨਾ ਫੇਰ ਉਬਾਲ ਲਈਦਾ ਤੇ ਬਸ ਉਸਾਈ ਸਵਾਦ ਆਂਦਾ ਏ ਫੇਰ। ਪਿਆਜ-ਪਊਜ ਭੁੰਨ ਕੇ ਓਦੇ ਵਿੱਚ ਪਾ ਦਈਦੈ ਤੇ ਬਸ, ਹਾਂ।
ਨਈਂ ਏਦਾਂ ਵੀ ਸਈ ਰੈਂਦਾ। ਅਸੀ ਵੀ ਏਦਾਂ ਈ ਕਰ ਅਸੀ ਵੀ ਏਦਾਂ ਈਂ ਕਰਦੇ। ਕਿਆ ਨਾਮ ਏ ਪੈਲੇ ਛਿੱਲੜ ਉਤਾਰ ਲਈ ਦਾ ਫੇਰ ਓਨੂੰ ਧੋਕੇ ਫੇਰ ਓਨਾ ਨੂੰ ਕੱਟ ਲਈਦੈ ਤੇ ਦੇਖ ਲਈਦੈ ਤੇ ਕੋਈ ਕੀੜਾ ਤਾਂ ਨਈਂ ਹੈਗਾ ਫੇਰ ਉਬਲਨੇ ਧਰ ਦਈ ਦੇ ਐ। ਜਦੋਂ ਇੱਕ ਦੋ ਇੱਕ ਅੱਧੀ ਸੀਟੀ ਵੱਜ ਜਾਂਦੀ ਐ ਤੇ ਪਾਣੀ ਨੀਚੋੜ ਨਿਕਾਲ ਦਈਦੈ ਫੇਰ ਏਦੇ ਵਿੱਚ ਸੀ ਨਾ ਓ ਜਿਵੇਂ ਪਿਆਜ ਲੰਬੇ-ਲੰਬੇ ਪਾਕੇ, ਤੇ ਫੇਰ ਟਮਾਟਰ ਪਾ ਕੇ ਟਮਾਟਰ ਦੀ ਪਿਓਰੀ ਪਾਕੇ ਈਦੇ ਚ ਅਸੀ ਖੂਬ ਸਾਰੇ ਮਟਰ ਪਾਨੇ ਆਂ। ਮਟਰ ਹੋਰ ਹਰੀ ਮਿਰਚ। ਮਟਰਾਂ ਦੇ ਨਾਲ ਨਾ ਬੋਤ ਸਵਾਦ ਲੱਗਦਾ ਪਰਥਾ। ਓਦਾਂ ਦਾ ਨਾ ਖਾਲੀ ਪਿਆਜ-ਟਮਾਟਰ ਵਾਲਾ ਫੁਕ ਫੋਕਾ-ਫੋਕਾ ਈ ਲੱਗਦੈ ਸਵਾਦ ਨਈਂ ਲੱਗਦੈ ਮਟਰ ਪਏ ਹੋਣ ਤਾਂ ਵਾ ਜੀ ਵਾ, ਔਰ ਥੋੜਾ ਜੇਆ ਮਸਾਲਾ ਪਿਆ ਹੋਵੇ ਮਿਰਚ ਵਗੈਰਾ ਫੇਰ ਬੜੇ ਸਵਾਦ ਲੱਗਦੇ ਐ।
ਹਾਂ ਓ ਤੇ ਹੈਈ ਬਸ ਬੱਚੇ ਨੀਂ ਖਾਂਦੇ। ਦੇ ਹੈਗੇ ਬੱਚੇਆਂ ਨੂੰ ਬਸ ਅ ਖਾਵੇ ਬ ਹ ਸਬਜੀ ਤੇ ਹਰ ਖਾਣੀ ਚਾਈਦੀਐ। ਤਾਂਈਓ ਆਦਤ ਪੈਂਦੀ ਐ, ਬੱਚੇ ਖਾਂਦੇ ਨੀ।
ਬਿਲਕੁਲ-ਬਿਲਕੁਲ ਸਾਰੀ ਸਬਜ਼ੀਆਂ ਬੱਚਿਆਂ ਨੂੰ ਖਾਨੀਆਂ ਚਾਈਦੀਐ।
ਲੱਗ ਹੀਈ ਐ ਵੀ ਓ ਫੋ ਯੂਟਿਊਬ ਤੇ ਰੀਲਾਂ ਦੇਖਣ ਦੀ। ਸ਼ੋਰਟ ਵੀਡੀਓ ਦੇਖਣ ਦੀ। ਮੈਂ ਤੇ ਬੜੀ ਪਰੇਸ਼ਾਨ ਹੋ ਗਈ ਆ ਵੀ ਬੱਚੇ ਏਨੀ ਆਹ ਰੋਟੀ ਖਾਨੀ ਆ ਤੇ ਟੀਵੀ ਕੁਛ ਵੀ ਏ ਵੇਲੇ ਨੀ ਬੈਨਾਂ ਟੀਵੀ ਦੇਦੋ ਟੀਵੀ ਦੇਦੋ।
ਟੀਵੀ ਤੇ ਚਲੋ ਟੀਵੀ ਦੇਖ ਖਾਨੀ ਤੇ ਫੇਰ ਠੀਕੈ ਜੇ ੜੋਂ ਮੋਬਾਇਲ ਦੇਖਦੇ ਆ ਨਾ ਮੋਬਾਇਲ ਦੀ ਅੱਤ ਵੱਜ ਜਾਂਦੀਏ। ਮੋਬਾਈਲ
ਓਈਂ ਟੀਵੀਓ ਹਟੇ ਫੋਨ ਤੇ ਲੱਗਏ। ਫੋਨ ਤੋਂ ਹੱਟੇ ਤੇ ਫੇਰ ਟੀਵੀ ਤੇ ਲੱਗ ਗਏ। ਨਈਂ ਤੇ ਫੇਰ ਬਾਰ ਖੇਡਦੇ ਬਾਰ ਭੇਜੋ ਤੇ ਡਰ ਲੱਗਦੈ ਨਾਲ ਹੋਣਾ ਪੈਦੈ, ਅੱਜ-ਕੱਲ ਮੋਲ ਏਡਾ ਖਰਾਬ ਹੈਗਾ ਕੀ
ਹਾਂ ਬੱਚੇ ਚੱਕ ਲੈਂਦੇ ਨੇ ਮਿੰਟ ਤੋਂ ਪੈਲੇ। ਈਤਾਂ ਹੈਗਾ ਬਸ ਜੀ ਅੱਜ-ਕੱਲ ਦੇ ਟਾਈਮ ਚ ਸਕੇ ਰਿਸ਼ਤੇਦਾਰੀ ਚ ਭਰੋਸਾ ਨੀਂ ਕੀਤਾ ਜਾ ਸਕਦਾ। ਜੇੜੀ ਕੇਅਰ ਮਾਂ-ਪਿਓ ਨੇ ਕਰਨੀ ਐ ਓ ਮਾਂ-ਪਿਓ ਈ ਕਰ ਸਕਦਾ ਐ। ਦੂਜਾ ਬੰਦਾ ਨੀ ਕਰ ਸਕਦਾ, ਕਿਓਂਕਿ ਮੌਲ ਇੰਨਾ ਖਰਾਬ ਐ ਕੋਈ ਅੱਜ-ਕੱਲ ਦੇ ਸਮੇਂ ਚ ਮਾਮੀ ਨੀ ਕੋਈ ਮਾਸੀ ਨੀ ਕੋਈ ਤਾਈ ਨੀ ਕੋਈ ਚਾਚੀ ਨੀ ਅੱਜ-ਕੱਲ ਦੇ ਰਿਸ਼ਤੇ ਸਬ ਏਦਾਂ ਦੇ ਈ ਨੇ ਹੋਏ ਪਏ ਨੇ।
ਹਾਂ ਹੁ
ਸਾਡੇ ਅਸੀਂ ਤਾਂ ਕਈ ਵਾਰੀ ਨਿਊਜ਼ ਸੁਨੀ ਐ ਬੱਚੀ ਦੀ ਚਾਚੀ ਨੇ ਬੱਚੀ ਅਗਵਾ ਕਰਾਤੀ ਜੀ। ਮਾਮੀ ਨੇ ਕਰ ਦਿੱਤੀ, ਭੂਆ ਨੇ ਕਰ ਦਿੱਤੀ, ਤਾਈ ਨੇ ਕਰ ਦਿੱਤੀ। ਬਸ ਅੱਜ-ਕੱਲ ਏ ਨਿਊਜ਼ ਦੇਖਨ ਨੂੰ ਸੁਨ ਰਏ ਆਂ ਮਾਮਾ ਈ ਨੀ ਛੱਡਦੇ ਬੱ
ਖੂਨ ਈ ਸਫੇਦ ਹੋ ਗਏ ਨੇ ਲੋਕਾਂ ਦੇ ਕੋਈ ਰਿਸ਼ਤੇਦਾਰੀਆਂ ਦਾ ਕੋਈ ਮੁੱਲ ਰਿਆ ਈ ਨੀ ਹੈਗਾ। ਪੈਲੇ ਤੇ ਬਗਾਨੇਆਂ ਨਾਲ ਆਂਢ-ਗੁਆਂਢ ਨਾਲ ਲੋਕੀ ਭੇਜ ਦਿੰਦੇ ਹੁੰਦੇ ਸੀ ਆਪਨੇ ਬ ਬੱਚੇ ਨੂੰ ਕਿੱਥੇ ਘੁੰਮਨ ਕਿੱਥੇ ਤੇ ਹੁਨ ਤੇ ਸਕੇ ਰਿਸ਼ਤੇਦਾਰਾਂ ਵਿੱਚ ਨੀ ਭਰੋਸਾ ਰਿਆ ਤੇ ਬਗਾਨੇ ਤੇ ਕੀ ਕਰੇ ਬੰਦਾ।
ਬਿਲਕੁਲ-ਬਿਲਕੁਲ ਅੱਜ ਤੇ ਬਗਤ ਸਮਾਂ ਖਰਾਬ ਹੋਏਆ ਪਿਆ ਸਾਡੇ ਇੱਕ ਵਾਰੀ ਪੰਜਾਬ ਦੇ ਵਿੱਚ ਚਾਚੀ ਨੇ ਹੀ ਬੱਚੀ ਅਗਵਾ ਕਰਵਾਤੀ ਸੀਗੀ। ਤੇ ਜਦੋਂ ਸੀ ਸੀ ਟੀ ਵੀ ਫੁਟੇਜ ਚ ਪਤਾ ਲੱਗਾ ਏ ਤੇ ਕੰਮ ਚਾਚੀ ਦੇ ਨੇ। ਫੇਰ ਓ ਪੁਲਿਸ ਨੇ ਅਰੈਸਟ ਕਰ ਲਿੱਤਾ ਸੀਗਾ ਪਰੂਫ ਦੇ ਬਿਹਾਫ ਤੇ। ਓ ਅਜੇ ਤੱਕ ਓ ਲੇਡੀ ਅੰਦਰ ਐ ਪਰ ਬੱਚਾ ਮਰ ਚੁੱਕਾ ਐ।
ਅੱਛਾ।
ਬੱਚਾ ਨੀ ਬਚੇਆ, ਹਾਂ ਬੱਚਾ ਨੀ ਬਚੇਆ। ਫੇਰ ਇੱਕ ਹੋਰ ਨਿਊਜ਼ ਅਸੀਂ ਦੇਖੀ ਕਿ ਗੁਆਂਢ ਦੇ ਵਿੱਚ ਯਾਨੀ ਕਿ ਓ ਭੈਨ-ਭਰਾ ਦਾ ਰਿਸ਼ਤਾ ਬਨਾਯੇਆ ਹੋਏਆ ਸੀਗਾ
ਹੂੰ।
ਬੱਚੀ ਦਾ ਨਾਮ ਦਿਲ ਰੋਜ਼ ਕੌਰ ਸੀਗਾ ਉਸ ਬੱਚੀ ਨੂੰ ਵੀ ਚਾਰ ਸਾਲ ਹੋ ਗੇਐਂ। ਬਸ ਭੂਆ ਨੇ ਟੋਫੀਆਂ ਲੈਨ ਦੇ ਬਹਾਨੇ ਲੈ ਕੇ ਗਈ ਐ ਖਤਮ ਈ ਕਰਤੀ ਕਹਾਣੀ। ਬਸ ਅੱਜ-ਕੱਲ ਦੇ ਰਿਸ਼ਤੇ ਸਬ ਤਾਰ-ਤਾਰ ਹੋਏ ਪਏ ਨੇ ਦਿਖਾਵੇ ਦਾ ਸਬ ਕੁਸ ਰੈ ਗੇ ਐ।
- ਹਾਂ ਓ ਤੇ ਹੈ ਈ ਐ, ਹੂੰ। ਬੱਚੇ ਹੁਨ ਪੈਲੇ ਤੇ ਜਦੋ ਸਾਡਾ ਟੈਮ ਹੁੰਦਾ-ਹੁੰਦਾ ਸੀ ਕਈ ਖੇਡਾਂ ਹੁੰਦੀਆਂ ਸੀ। ਤੇ ਹੁਨ ਲੋਕ ਕੋਈ ਸਟੈਪੋਡ ਖੇਡਦੇ ਹੁੰਦੇ ਸੀ ਕੋਈ ਗੀ- ਟੇ ਹੈਂ ਚਲੋ ਫੇਰ ਬੈਡਮਿੰਟਨ ਚ ਆ ਗੇ ਖੇਡਨ ਵਾਲੇ ਚਿੜੀ ਛ ਪਾ ਖੇਡਦੇ ਸੀ ਤੇ ਹੁਨ ਤੇ ਕੋਈ ਖੇਡਾਂ ਈ ਨਈਂ ਰਈਆਂ ਹੁਨ ਤੇ ਬੱਚੇ ਬਸ ਫੋਨ ਈ ਰੈ ਗਿਆ ਬੱਚੇਆਂ ਨੂੰ। ਮਾਂ-ਪਿਓ ਡਰਦੇ ਭੇਜਦੇ ਨੀ ਬੱਚੇ ਫੋਨ ਈ ਚਲਾਂਦੇ ਰੈਂਦੇ ਨੇ ਫੋ ਅੱਖਾਂ ਫਿਰ ਅੱਖਾਂ ਤੇ ਅਸਰ ਪੈਂਦੈ ਦਿਮਾਗ ਤੇ ਅਸਰ ਪੈਂਦੈ। ਕਿਉਂਕਿ ਪੜਾਈ ਤੇ ਵੀ ਲਖਦੀ ਮਈ ਅੱਖਾਂ ਤੇ ਫੇਰ-
ਪੜਾਈ ਵੀ ਲਗ
ਓ ਵੀ ਫੋਨਾਂ ਤੇ ਵੀ ਲਗਦੀਆਂ ਪਈਆਂ ਨਿੱਕੀ-ਨਿੱਕੀ ਉਮਰਾ ਚ ਏਡੇ-ਏਡੇ ਚਸ਼ਮੇ ਲਗ ਜਾਂਦੇ ਨੇ ਬੱਚੇਆਂ ਨੂੰ।
ਹਾਂਜੀ-ਹਾਂਜੀ ਭੈਨਜੀ ਏ ਤਾਂ ਹੈਗਾ ਬਿਲਕੁਲ। ਬਸ ਏਈ ਸਬ ਚੀਜ਼ਾਂ ਦੇਖ-ਦੇਖ ਕੇ ਨਾ ਮਨ ਕਿਸੇ ਵੇਲੇ ਬੜਾ ਪਰੇਸ਼ਾਨ ਰੈਂਦਾ ਐਂ ਆ ਆਪਨੇ ਬੱਚੇਆਂ ਦੀ ਗਰੋਥ ਨੂੰ ਦੇਖਦੇ ਹੋਏ ਕਿ ਸਾਡਾ ਬੱਚਾ ਨਾ ਇੰਨਾਂ ਕੰਮਾਂ ਚ ਪੈ ਰੇ ਐ। ਬਸ ਇਹ ਚੀਜ਼ਾਂ ਨੂੰ ਦੇਖਦੇ-
ਅ ਦੌੜੇ ਭੱਜੇ ਬੱਚਾ ਤੇ- ਬੰਦਾ ਦਾ ਸਰੀਰ ਵੱਗਦਾ ਫੁੱਲਦਾ ਹੈ ਜੇ ਦੌੜਨਾ ਭੱਜਣਾ ਹੀ ਨੀ ਇੱਕ ਜਗਾ ਤੇ ਖਾ ਕੇ- ਉੱਥੇ ਬੈਠੇ ਰਹਿਣਾ ਏ ਤੇ ਬਸ ਸਰੀਰ ਚ ਜਾਨ ਹੀ ਨਹੀਂ ਬਣਦੀ ਫੇਰ ਸਟੈਮੀਨਾ ਹੀ ਨਹੀਂ ਬਣਦਾ ਹਾਂ ਸਟੈਮੀਨਾ ਹੀ ਨਹੀਂ ਬਣਦਾ ਜਰਾ ਇਹ ਨਾ ਤੁਰਨਗੇ ਥੱਕ ਜਾਣਗੇ-
ਥੱਕ ਜਾਂਦੇ ਨੇ-
ਹਾਂ ਉਹ ਤੇ ਹੈ ਈ ਚਲੋ ਹਾਂ ਹੋਰ ਘਰ ਸਭ ਠੀਕ ਨੇ-
ਜਰੂਰੀ ਐ, ਹਾਂਜੀ-ਹਾਂਜੀ ਸਬ ਠੀਕ ਐ ਭੈਨ ਜੀ।
ਹਾਂਜੀ, ਚਲੋ ਠੀਕ ਏ ਫੇਰ ਭੈਨ ਜੀ ਚਾਅ ਬਣਾਵਾਂ ਮੈਂ, ਹਾਂ ਚਲੋ ਠੀਕ ਏ ਆਏ ਨੇ, ਸਤਿ ਸ੍ਰੀ ਅਕਾਲ
ਹਾਂਜੀ, ਠੀਕ ਏ। ਸਤਿ ਸ੍ਰੀ ਅਕਾਲ ਜੀ